ਹੈਲੋ ਸਤਿ ਸ਼੍ਰੀ ਅਕਾਲ ਜੀ।
ਸਸ਼ੀ ਅਕਾਲ ਜੀ।
ਹੋਰ, ਕੀ ਹਾਲ-ਚਾਲ ਨੇ?
ਬਸ ਵਧੀਆ ਜੀ ਤੁਸੀਂ ਦੱਸੋ
ਬਸ ਮੈਂ ਤੁਹਾਨੂੰ ਫੋਨ ਕਰ ਦੀ ਪੀ ਸੀ, ਫੋਨ ਹੀ ਨਹੀਂ ਮਿਲ ਰਿਹਾ ਸੀ ਤੁਹਾਡਾ
ਹਾਂਜੀ ਹਾਂਜੀ, ਮੈਂ ਵੀ ਵੇਖ ਲਿਆ ਸੀ। ਮਤਲਬ ਕੇ ਫੋਨ ਨੂੰ ਕੋਈ ਨਾ ਕੋਈ ਦਿੱਕਤ ਆ ਜਾਂਦੀ ਹੈ ਕੋਈ ਨਾ ਕੋਈ ਮੈਂ ਵੀ ਚੈੱਕ ਕਰਦੀ ਵੀ ਸੀ ਹੁਣੇ
ਹਾਂ, ਤੇ ਕੋਲ ਗਈ ਤੇ ਮੈਂ ਪਰੇਸ਼ਾਨ ਫਿਰ ਮੈਂ
ਹੂੰ
ਇੱਕ-ਦੋ ਵਾਰ ਦੁਬਾਰਾ ਟ੍ਰਾਈ ਕੀਤਾ ਮੈਂ ਕਿਹਾ ਚੱਲ, ਦੇਖਦੀ ਆਂ।
ਹਾਂਜੀ-ਹਾਂਜੀ। ਕੁਝ ਨਾ ਨੈੱਟਵਰਕ ਦੀ ਇਸ਼ੂ ਚੱਲ ਹਾਂਜੀ।
ਕੀ ਕਰਦੇ ਪਏ ਸੀ?
ਬਸ ਹੁਣ ਇੱਕ ਕੰਮ ਕੁਮ ਕਰਕੇ ਵਿਹਲੀ ਹੋਈ ਸੀ ਤੇ ਮੈਂ ਕਿਹਾ ਚਲੋ। ਵੇਖਾਂ ਫੂਨ ਥੋੜਾ ਬੋਤਾ ਕੋਈ ਜੇ ਕੰਮ ਐ ਤੇ ਕਰਾਂ, ਬੱਚਿਆਂ ਦਾ।
ਅੱਛਾ-ਅੱਛਾ, ਸਕੂਲ ਦਾ।
ਹਾਂਜੀ-ਹਾਂਜੀ।
ਹੂੰ ਹੂੰ
ਹੋਰ ਤੁਸੀਂ ਕੰਮ ਕੁੰਮ ਕਰ ਲਿਆ।
ਹਾਂਜੀ ਬਸ ਬੈਠੀ ਸੀ ਹੁਨੇ ਬ੍ਰੇਕਫਾਸਟ, ਹਾਂਜੀ ਕੀਤਾ।
ਅੱਛਾ।
ਹੂੰ ਆਵੇਂ।
ਅੱਛਾ ਅੱਛਾ। ਬਸ।
ਤੁਸੀ ਸੁਣਾਓ?
ਬਸ ਮੈਂ ਵੀ ਬੈਠੀ ਰਹੀ ਸੀ ਮੈਂ ਪਹਿਲਾਂ ਜ ਕਰਦਾ ਵਇ ਸੀ ਤੁਹਾਨੂੰ ਫੋਨ ਕਰਾਂ
ਹੂੰ।
ਮੈਂ ਦਿਲ ਕਰਦਾ ਬਸ ਤੁਹਾਨੂੰ ਫੋਨ ਕਰਾਂ ਪਰ ਫਿਰ ਮੈਨੂੰ ਬਸ ਬੱਚਿਆਂ ਦੇ ਟ ਨਾਲ ਟਾਈਮ ਨੀ ਮਿਲਦਾ ਪਿਆ ਸੀ। ਤੇ ਤੇ ਉਹਦੇ ਕਰਕੇ ਫੇਿਰ ਮੈਨੂੰ ਮੈਂ ਕਿਹਾ ਹੁਣ ਚਲ ਮੈਂ ਵਿਹਲੀ ਹੋਈ ਹਾਂ ਤੇ ਹੁਣ ਮੈਂ ਕੋਲ ਹੀ ਕਰ ਲਵਾਂਗੀ।
ਤੁਹਾਡੀ ਸਾਈਡ ਤੋਂ ਨਾ ਡਿਸਟਰਬੈਂਸ ਆਉਂਦੀ ਵੀ
ਹਾਂਜੀ-ਹਾਂਜੀ ਉਹ ਨਾ ਥੋੜ੍ਹਾ ਜਿਹਾ ਮਤਲਬ ਕਿ ਨਾ ਗਲੀ'ਚ ਨਾ ਕੋਈ ਤਿੰਨ-ਚਾਰ ਡੋਗੀ ਜੇ ਆ ਗਏ ਨਾ, ਉਹ ਲੜ ਪਏ ਨੇ ਆਪਸ'ਚ।
ਅੱਛਾ-ਅੱਛਾ, ਮੈਂ ਕਿਹਾ ਪਿੱਛੋਂ ਆਵਾਜ਼ ਆਂਦੀ ਪਈ।
ਹਾਂਜੀ-ਹਾਂਜੀ। ਹਾਂਜੀਨੀ ਮੈਂ ਆ ਗਈ ਹ ਉਹ ਨਾ ਥੋੜ੍ਹੇ ਜਿਹੇ ਬਾਹਰ ਲੜ ਪਏ ਸੀ ਇੱਕਦਮ ਹਾਂਜੀ।
ਅੱਛਾ। ਹਾਂ ਬ੍ਰੇਕਫਾਸਟ ਕਰ ਲਿਆ ਤੁਸੀ।
ਹਾਂਜੀ?
ਨਾਸ਼ਤਾ ਕਰ ਲਿਆ।
ਹਾਂਜੀ-ਹਾਂਜੀ ਨਾਸ਼ਤਾ ਤੇ ਕਰਾ ਕੇ ਵੇਲੀ ਹੋ ਕੇ ਬੈਠੀ ਸੀ ਮੈਂ। ਹੋਰ ਤੁਸੀਂ ਦੱਸੋ ਹੈਲੋ, ਹੈਲੋ? ਹੈਲੋ ਹਾਂਜੀ।
ਆ ਰੀ ਆਵਾਜ਼
ਹਾਂਜੀ ਆਵਾਜ਼ ਤੁਹਾਡੇ ਪਿੱਛੋਂ ਕੱਟਦੀ ਪਈ ਆਵਾਜ਼ ਤੁਹਾਡੀ ਕਲੀਅਰਲੀ ਨਹੀਂ ਆ ਰਹੀ।
ਸ਼ਾਇਦ ਨੈਟਵਰਕ ਇਸ਼ੂ ਹੈ।
ਹਾਂਜੀ ਹਾਂਜੀ ਥੋੜੀ ਥੋੜੀ ਆਵਾਜ਼ ਕਿਸਹੇੇ ਟ ਕਲਿਆਲੀਸ ਹੁੰਦੀ ਫਿਰ ਹੋ ਜਾਂਦੀ ਹੈ ਹੋਰ ਤੁਸੀਂ ਦੱਸੋ?
ਮੈਂ ਬਸ ਮੈਂ ਮੈਂ ਕਿਹਾ ਸਲਫ ਗੱਲ ਕਰਾਂ ਤੁਹਾਡੇ ਨਾਲ
ਹੂੰ।
ਬੈਠੇ ਸੀ ਹੋਰ ਤੁਸੀਂ ਕਰ ਲਿਆ ਬ੍ਰੇਕਫਾਸਟ?
ਹਾਂਜੀ ਬ੍ਰੇਕਫਾਸਟ ਜ ਗੱਲ ਆ ਹੁਣ ਦੁਪਹਿਰ ਦੀ ਸੋਚਦੇਵੇ ਆ ਕੀ ਬਣਾਈਏ। ਅਤੇ ਹੁਣ ਮੇਰੇ ਹਸਬੈਂਡ ਕਹਿੰਦੇ ਸੀ ਕਿ ਚਲੋ ਰਾਜਮਾ ਚਾਵਲ ਅੱਜ ਖਾਂਦੇ ਹਾਂ ਤੇ ਉਹੀਓ ਮੈਂ ਬਣਾਉਂਦੀ ਵੀ ਸੀ।
ਅੱਛਾ ਸਹੀ ਹੈ ਰਾਜਮਾ ਚਾਵਲ ਕਿਵੇਂ ਬਣਾਉਂਦੇ ਹੋ?
ਬਸ ਰਾਜਮਾਂਹ ਨੂੰ ਮਤਲਬ ਪਹਿਲੇ ਤਾਂ ਉਬਾਲ ਲਿਆਣੇ ਆ ਮੈਂ। ਫੇਰ ਉਹਨੂੰ ਪਿਆਜ ਨੂੰ ਮਤਲਬ ਮਤਲਬ ਟਮਾਟਰ ਅਦਰਕ ਵਗੈਰਾ ਖੁੱਲਾ ਪਾ ਕੇ ਮਤਲਬ ਅਦਰਕ ਲਸਣ ਖੁੱਲ੍ਹਲਾ ਪਾਣਾ ਵਾ
ਹੂੰ ਅੱਛਾ।
ਪਿਆਜ਼ ਵਗੈਰਾ ਵਿੱਚ ਕਰ ਉਹ ਕਰਕੇ ਕੱਦੂਕਸ ਕਰਕੇ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਗੇ ਵਿੱਚ ਰਾਜਮਾ ਮਸਾਲਾ ਜਿਹੜਾ ਹੁੰਦਾ ਨਾ ਉਹ ਜ਼ਰੂਰ ਪਾਉਣਾ ਸੀ। ਉਹਦੇ ਤੋਂ ਬਗੈਰ ਟੇਸਟ ਨਹੀਂ ਆਂਦਾ।
ਤੇ ਗਰਮੀ ਦੇ ਵਿੱਚ ਇੰਨਾ ਅਦਰਕ ਲਸਣ
ਉਹਰੇ ਇਹ ਨਾਲ ਬਣਾਂਦਾ ਤੇ ਮਤਲਬ ਕਿ ਘੱਟ ਖਾਧਾ ਵੀ ਨੀ ਜਾਂਦਾ ਮਤਲਬ ਕਿ ਉਹਦੇ ਨਾ ਫਿਰ ਜਿਹੜੀ ਚ ਜਿਹੜੀ ਇਹ ਰਾਜਾ ਚ ਰਾਜਮਾਂ ਵਗੈਰਾ ਚੀਜ਼ ਹੁੰਦੀ ਨਾ ਬਾਹੀ ਕਰ ਜਾਂਦੀ ਹੈ ਸਰੀਰ ਨੂੰ।
ਹਾਂ ਲੇਕਿਨ ਜ਼ਿਆਦਾ ਤੇ ਗਰਮੀ ਦੇ ਵਿੱਚ
ਜ਼ਿਆਦਾ ਵੀ ਨੀ ਮਤਲਬ ਜੋ ਉਹਦਾ ਉਹਦੀ ਰਾਜ ਮਾਤ ਜਿਹੜੀ ਕੁਆਂਟਿਟੀ ਆ ਨਾ ਉਹਦੇ ਹਿਸਾਬ ਨਾਲ ਮਤਲਬ ਉਹਦੇ ਪਾਉਦੇ ਹਾਂ ਆਪਾ ਤੇ ਫੇਰ ਉਹਦੇ 'ਚ ਰਾਜਮਾਹ ਮਸਾਲਾ ਮਸਾਲਾ ਹਾਂ ਰਾਜਮਾਹ ਮਸਾਲਾ ਤਾਂ ਜ਼ਰੂਰ ਪਾਉਣਾ ਜਿਹਦੇ ਨਾਲ ਇਹ ਵ ਕਿ ਉਹਦਾ ਜਿਹੜਾ ਟੇਸਟ ਨਾ ਹੋਰ ਵਧੀਆ ਬਣ ਜਾਂਦਾ ਤੇ ਫੇਰ ਉਹਨੂੰ ਮਤਲਬ ਤੜਕਾ ਵਗੈਰਾ ਲਗਾ ਕੇ ਤੇ ਉਹਦੇ ਵਿਚ ਮਤਲਬ ਇਕ ਦੋ ਸੀਟੀਆਂ ਦੁਬਾਰਾ ਫੇਰ ਦਵਾਓ ਤੇ ਰਾਜ ਤੇ ਮੈ ਗਦੀਆਂ ਲੱਭਣਗੇ ਨਹੀ ਤੁਹਾਨੂੰ ਸ਼ਾਮ ਤੱਕ ਗਏ ਕਿੱਥੇ
ਨਹੀ ਸਹੀ ਉਹ, ਫਿਰ ਸਵਾਦ ਬਣਾਉਦੇ ਹੋ ਤੁਸੀ
ਹਾਂ ਮੈਂ ਤੇ ਸ਼ਾਮ- ਦੋਂ ਤੱਕ ਬਚਦੇ ਵੀ ਨਹੀ ਪਰ ਮੈ ਇਕ ਵਾਰੀ ਰਾਜਮਾਂਹ ਬਣਾਏ ਤੇ ਉਥੇ ਮੈ ਤੁ- ਮੈ ਆਪ ਉਪਰ ਆ ਗਈ ਕਮਰੇ ਵਿਚ ਆਪਣੇ, ਮੈ ਚੱਲ ਗਰਮੀ ਰੈਸਟ ਰੂਸਟ ਕਰਨੀ ਥੋੜੀ ਜਦੋ ਸਬਜ਼ੀ ਰੋਟੀ ਬਣਾ ਕੇ ਆਈ ਆ, ਤੇ ਜਦੋਂ ਮੈਂ ਸ਼ਾਮੀ ਮੇਰੀ ਵਾਰੀ ਆਈ ਰੋਟੀ ਖਾਣ ਦੀ ਤੇ ਕੁੱਕਰ ਖਾਲੀ
ਨਹੀ ਸੁਆਦ, ਮੈਂ ਵੀ ਏਦਾਂ ਹੀ ਟਰਾਈ ਕਰਾਂਗੀ ਨਾ
ਹਾਂਜੀ- ਹਾਂਜੀ
ਤੇ ਰਾਜਮਾਂਹ ਨੂੰ, ਵਿਸਲਸ ਕਿੰਨੀਆਂ ਕਰਵਾਉਂਦੇ ਹੋ
ਪਹਿਲੇ ਤਾਂ ਚਾਰ- ਪੰਜ ਕਰ ਪੰਜ ਪੰਜੇ ਰਾਤੀ ਭਿੱਜੇ ਹੋਣ ਨਾ ਤੇ ਫਿਰ ਤੇ ਲੋੜ ਨਹੀਂ ਫਿਰ ਤੇ ਚਾਰ- ਪੰਜ ਵਿਸਲਸ ਦੀ ਲੋ ਲੋੜ ਹੁੰਦੀ ਹੈ ਤੇ ਹੁਣ ਮੈਂ ਜਿਸ ਰਾਤੀ ਮੈਂ ਭੁੱਲ ਗਈ ਸੀ ਇਹਨੂੰ ਭਿਉਣਾ, ਤੇ ਮੈਂ ਹੁਣ ਇਹ ਡਾਇਰੈਕਟ ਮਤਲਬ ਕਿ ਸਿੱਧਾ ਹੀ ਧਰੇਹੇ ਨੇ ਨਾ ਤੇ ਮੈਨੂੰ ਹੁਣ ਸੱਤ- ਅੱਠ ਸੀਟੀਆਂ ਤੋਂ ਪਹਿਲੇ ਉਬਾਲਣੇ ਪੈਣੇ ਆ ਫੇਰ ਉਸ ਤੋਂ ਬਾਅਦ ਦੋ ਤਿੰਨ ਸੀਟੀਆਂ ਦੁਬਾਰਾ ਫੇਰ ਉਸ ਤੋਂ ਬਾਅਦ ਤੜਕਾ ਵਿੱਚ ਪਾ ਕੇ ਨਾ ਦੁਬਾਰਾ ਫੇਰ ਕਰਨੀ ਆ ਮੈਂ
ਤੇ ਤੁਸੀਂ ਸੋਕ ਕਰਕੇ ਬਣਾਉਂਦੇ ਹੋ
ਕਈ ਸੋ ਮਤਲਬ ਰਾਤੀ ਪਿਉਂ ਕੇ ਬਣਾਉਦੇ ਨੇ ਮੇਰੇ ਕੋਲ ਰਾਤੀ ਕਹਿਣ ਦੇਈ ਈ ਭਿਉਂ ਨਹੀਂ ਗਏ ਤੇ ਅਸੀਂ ਸਿੱਧੇ ਸਵੇਰੇ ਡਰੈਕਟ ਰਟੀ ਕਰ ਦਿੰਦੇ ਹਾਂ
ਅਛਾ ਮੈ ਤੇ ਵੈਸੇ ਉਧਰ ਕਦੀ ਵੀ ਨੀ ਮੈ ਸੋਕ ਕਰਕੇ ਬਣਾਏ ਐਵੇ ਸਿੱਧਾ ਵਾਸ ਕਰਦੀ ਵਿਸਲਸ
ਹਾਂ ਤਾਂ ਮੈਂ ਵੀ ਏਦਾਂ ਹੀ ਬਣਾਉਦੀ ਹਾਂ ਨਾ, ਕਿ ਸਿੱਧਾਂ ਹੀ ਮਤਲਬ ਕਈ ਵਾਰੀ ਹੁੰਦਾ ਕਿ ਰਾਤੀ ਭਿਉਕੇ ਰੱਖ ਦੇ ਨਾ, ਤਾਂ ਉਹ ਜਲਦੀ ਬਣ ਜਾਂਦੇ ਨੇ ਉਹ ਜਲਦੀ ਬਣ ਜਾਂਦੇ ਨੇ, ਤੇ ਇਹਨੂੰ ਲੱਗਦਾ ਟਾਈਮ ਇਹਨੂੰ ਫੇਰ ਹਾਨੂੰ ਜਿਥੇ ਪੰਜ, ਚਾਰ -ਪੰਜ ਸੀਟੀਆਂ ਵਜਨੀਆ ਉਥੇ ਸਾਨੂੰ ਸੱਤ -ਅੱਠ ਸੀਟੀਆਂ ਦਵਾਉਣੀਆਂ
ਏਹ ਟੇਸਟ ਠੀਕ
ਗੈਸ ਦੀ ਬੱਚਤ ਕਰਨੀ ਹੋਏ ਤਾਂ ਇਸ ਤਰ੍ਹਾਂ ਵੀ ਚਲ ਜਾਂਦਾ ਵਾ, ਅਗਰ ਆਪਾਂ ਮਤਲਬ ਕਿਸੇ ਨੂੰ, ਹਾਂ- ਹਾਂ 'ਚ- ਹਾਂਜੀ- ਹਾਂਜੀ-
ਨਹੀ ਸਹੀ, ਔਰ ਰਾਈਸ ਕਿਵੇ ਬੋਇਲ ਬਣਾਉਦੇ ਹੋ-
ਹਾਂਜੀ ਰਾਈਸ ਤੇ ਮੈ ਇਕਦਮ ਮਤਲਬ ਕਿ ਮੈ ਉਹਦੀ ਪੀਛ ਵਗੈਰਾ ਨੀ ਕੱਢਦੀ ਉਹਦੇ ਪੀਛ ਵਗੈਰਾ ਨਹੀ ਕੱਢਦੀ ਮੈ ਤਾਂ ਸਿੱਧਾ ਹੀ ਡਾਇਰੈਕਟ ਓਹਦਾਂ ਹੀ ਬਣਾਉਦੀ ਹਾਂ
ਠੀਕ ਹੈ
ਹਾਂ-
ਨਹੀ ਸਹੀ, ਮੈ ਵੀ ਹੁਣ ਬਣਾਵਾਂਗੀ ਨਾ, ਏਦਾਂ ਹੀ ਬਣਾਵਾਂਗੀ
ਹਾਂਜੀ- ਹਾਂਜੀ, ਬੜੇ ਮਤਲਬ ਟੇਸਟ ਦੇ ਤੇ, ਮੈ ਅੱਜ ਬਣਾਏ ਹੈ। ਤੁਸੀ ਆਓ ਸਾਡੇ ਘਰ, ਮੈ ਤੁਹਾਨੂੰ ਖਵਾਉਦੀ ਹਾਂ
ਅਜ ਮੁਸ਼ਕਿਲ ਫੇਰ ਕਦੇ ਦੇਖਾਂਗੀ।
ਹਾਂ ਤੁਸੀ ਆਓ ਸਗੋ, ਨਾਲੇ ਖਾਓ-
ਯਾਰ ਗਰਮੀ ਬਹੁਤ
ਬਸ ਗਰਮੀ ਕਰਕੇ ਤੇ ਬਾਹਰ ਨ
ਆਹੋ ਇਹ ਨਾ ਗਰਮੀ ਬਹੁਤੇ ਹੁਣ ਦੇਖੋ ਨਾ ਤੁਸੀ ਹਜੇ ਟਾਈਮ ਵੀ ਕੁਛ ਨੀ ਹੋਇਆ
ਹਾਂਜੀ- ਹਾਂਜੀ- ਧੁੱਪ ਤਾਂ ਬਹੁਤ ਜ਼ਿਆਦਾ ਅੱਠ ਵਜੇ ਅੱਠ ਵਜੇ ਹੀ ਮੈਂ ਅੱਜ ਸਵੇਰੇ ਉੱਠੀ ਹਾਂ ਤੇ ਮੈਂ ਕੱਪੜੇ ਵਗੈਰਾ ਧੋ ਰਹੀ ਸੀ। ਤੇ ਮੈਂ ਕਿਹਾ ਚੱਲ ਮੈਂ ਗੇਟ। ਮੁੜ ਕੇ ਬਾਹਰ ਝਾਤੀ ਮਾਰਾ, ਕੀ ਸਿਸਟਮ ਮਤਲਬ ਮੌਸਮ ਕਿੱਧਰਹੈ ਜਦੋਂ ਮੈਂ ਉਹ ਗੇਟ। ਮੁੜ ਕੇ ਬਾਹਰ ਦੇਖਿਆ, ਤੇ ਇੰਨੀ ਗਰਮੀ ਜਿਹੜੇ ਮੇਰੇ ਸਾਡਾ ਟੈਂਕੀ ਦਾ ਪਾਣੀ ਸੀ। ਉਹ ਵੀ ਗਰਮ ਇੰਨਾ ਗਰਮ ਪਾਣੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਕਿ ਦੇਖੋ ਪਾਣੀ ਕਿੰਨਾ ਗਰਮ ਹੈ ਇੱਦਾਂ ਹੈ ਪਾਣੀ ਸਰਦੀਆਂ ਨੇ ਸਾਨੂੰ ਗੀਜ਼ਰ ਲਾ ਕੇ ਕਰਨਾ ਪੈਂਦਾ ਤੇ ਪਾਣੀ ਦੇਖੋ ਤੇ ਇਹਨਾਂ ਗਰਮ ਪਾਣੀ ਸੀ ਅਤੇ ਫਿਰ ਮੈਂ ਟੈਂ ਮੋਟਰ ਚਲਾ ਕੇ ਅਤੇ ਮੈਂ-ਮੈਂ ਕੱਪੜੇ ਠੰਡੇ ਪਾਣੀ ਨਾਲ ਕੱਢੇ ਅਤੇ ਇਹ ਵੀ ਇਹਨਾਂ ਨੇ ਵੀ ਫਿਰ ਨਤੇ ਵੀ ਨਾਤੇ ਫਿਰ ਠੰਡੇ ਪਾਣੀ ਨਾਲ
ਨਹੀਂ ਉਹ ਵਾਲਾ ਪਾਣੀ ਸਹੀ ਰਹਿੰਦਾ ਏ ਦ ਵੈਸੇ ਮੋਟਰ ਤੋਂ ਬਿਨਾਂ ਤੇ ਮਤਲਬ ਤਾਜ਼ੇ ਪਾਣੀ ਤੋਂ ਬਿਨਾਂ ਤੇ ਬਿਲਕੁਲ ਵੀ
ਹੂੰ ਤੇ ਗਰਮੀ ਹੁਣ ਆਏ ਹੈ ਜੀ ਮੇਰੇ ਖਿਆਲ 'ਚ ਵੱਧ ਤੋਂ ਵੱਧ ਟਾਈਮ ਦਸ ਸਾਡੇ ਦਸ ਹੋਏ ਹੋਣੇ ਆ ਤੇ ਹੁਣ ਇੰਨੀ ਗਰਮੀ ਐਂਝ ਲੱਗਦਾ ਕਿ ਦੁਪਹਿਰ ਦੇ ਇਕ ਡੇਢ ਵੱਜਿਆ ਦਾ
ਹੂੰ
ਹਾਂਜੀ ਬੜੀ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਇਸ ਵਾਰ ਤੇ
ਹਾਂ ਤੇ ਹੋਰ ਬੱਚੇ ਚਲੇ ਗਏ ਨੇ ਟਿਊਸ਼ਨ
ਹਾਂਜੀ ਬੱਚੇ ਤੇ ਚਲੇ ਗਏ ਹੋਏ ਨੇ ਟਿਊਸ਼ਨ ਵਗੈਰਾ ਉਹਨਾਂ ਨੂੰ ਖਿਲਾ ਪਿਲਾ ਕੇ ਭੇਜ ਕੀਤਾ ਸੀ ਮੈ ਬਸ ਉਹਨਾ ਦੇ ਆਣ ਉਹਨਾਂ ਨੇ ਦੁਪਹਿ ਇਕ ਵਜੇ ਤੱਕ ਵਾਪਸ ਆਂਣਾ ਤੇ ਉਹਨਾਂ ਨੇ ਆਣ ਤੱਕ ਦੁਪਹਿਰ ਹਾਂ ਤੇ ਉਹਨਾਂ ਦੇ ਆਣ ਤੱਕ ਦੁਪਹਿਰ ਦੀ ਰੋਟੀ ਬਣਾ ਕੇ ਰੱਖਾਂਗੀ ਨਾ ਫਿਰ ਮੈ ਬੱਚਿਆਂ ਨੂੰ ਭੁੱਖ ਲੱਗ ਜਾਂਦੀ ਹੈ ਕਿਉਕਿ ਉਹ ਅ ਕਦੀ ਕਰ ਵੀ ਲੈਂਦੇ ਆ ਜੇ ਉਹਨਾਂ ਦਾ ਮੂੜ ਹੋਵੇ ਤੇ ਰਸ ਵਗੈਰਾ ਬਿਸ ਕਿਟ ਵਗੈਰਾ ਇਹ ਚੀਜ਼ਾਂ ਖਾ ਲੈਂਦੇ ਨੇ।
ਅੱਛਾ ਦੁੱਧ ਲੈ ਕੇ ਜਾਂਦੇ ਹੋਨੇ ਨਾ ਦੁੱਧ ਪੀ ਕੇ ਅੱਛਾ-ਅੱਛਾ
ਫਿਰ ਵੱਡੀ ਵਾਲੀ ਤੇ ਚਲੋ ਚਾਹ ਨਾਲ ਰਸ ਵਗੈਰਾ ਖਾ ਲੈਂਦੀ ਹੈ।
ਅੱਛਾ ਹਾਂ ਨਹੀ ਸਵੇਰੇ-ਸਵੇਰੇ ਨਾ ਵੈਸੇ ਵੀ ਬੱਚਿਆਂ ਕੋਲ ਐਈ। ਐਕਸਕਿਊਜ ਹੁੰਦਾ ਅਸੀਂ ਸਵੇਰੇ-ਸਵੇਰੇ ਨਹੀਂ ਖਾ ਸਕਦੇ।
ਨਹੀਂ ਖਾ ਸਕਦੇ ਸਵੇਰੇ-ਸਵੇਰੇ ਤੇ ਇਹ ਬਿਲਕੁਲ ਵੀ ਨਹੀਂ ਜਾਂਦ ਨਾਲੇ ਬੱਚੇ ਨਾ ਛੋਟੇ ਹਜੇ ਇੰਨਾ ਉਹ ਖਾ ਵੀ ਜਿੰਨਾ ਉਹਨਾਂ ਨੇ ਖਾਣਾ ਉਨਾ ਹੀ ਖਾਣਾ ਅਸੀਂ ਜਿੰਨਾ ਮਰਜ਼ੀ ਉਹਨਾਂ ਨੂੰ ਟੂਸ-ਟੂਸ ਕੇ ਖਵਾਈਏ। ਉਹ ਖਾਣਗੇ ਥੋੜ੍ਹੀ ਨਾ। ਉਹਨਾਂ ਨੇ ਜਿੰਨਾ ਜੋ ਇੱਛਾ ਹੈ ਜਿੰਨੀ ਖਾਣੀ ਉਹਨਾਂ ਨੇ ਉਨੀ ਚੀਜ਼ ਹੀ ਖਾਣੀ ਹੈ।
ਹਾਂ ਉਹ ਤੇ ਹੈ ਈ।
ਹਾਂਜੀ ਅਤੇ ਤਾਂ ਫਿਰ ਮੈਂ ਕਿਆ ਚਲੋ ਜਿੰਨਾ ਬੱਚਾ ਜਿਸ ਤਰ੍ਹਾਂ ਖਾਂਦਾ ਖਾਈ ਜੇ ਮੈਂ ਹੀ ਫਿਰ ਜ਼ਿਆਦਾ ਜ਼ੋਰ ਵੀ ਨਹੀਂ ਪਾਂਦੇ ਉਹਨੇ ਮੈਂ ਕਿਹਾ ਉਹ ਨਾ ਏ ਕਿਤੇ ਉਹ ਵੀ ਨਾ ਖਾਣ ਬਾਅਦ ਵਿੱਚੋਂ
ਹਾਂ ਨਹੀਂ ਹੁਣ ਜਿਵੇਂ ਆ ਕੇ ਅਪਣਾ ਲੰਚ ਕਰ ਲੈਣਗੇ।
ਹਾਂਜੀ
ਹੂੰ ਸਹੀ ਹੈ।
ਹੋਰ ਤੁਸੀ ਦਸੋ।
ਬਸ ਮੈਂ ਵੀ ਬ੍ਰੇਕਫਾਸਟ ਕੀਤਾ ਸੀ ਉਹਨੇ ਮੈਂ ਵੀ ਬੈਠੀ ਸੀ ਮੈਂ ਕਿਹਾ ਚੱਲ ਫੋਨ ਕਰ ਲਾ ਹੁਣ ਥੋੜ੍ਹਾ ਉਹ ਵੀ ਗਿਆ ਹੋਇਆ ਸੀ ਉਧਰ ਹੀ ਖੇਲ ਰਿਹਾ ਸੀ ਸਾਈਡ ਤੇ ਮੈਂ ਕਿਹਾ ਫਿਰ ਆ ਕੇ ਡਿਸਟਰਬ ਤਾਂ ਕਰੇਗਾ ਮੰਮਾ-ਮੰਮਾ ਤੇ ਮੈਂ ਵੀ ਕਰ ਲਾਂ। ਚਲੋ ਤੁਸੀਂ ਵੀ ਬਣਾ ਲੋ ਆਪਣਾ ਲੰਚ ਇਸ ਲਈ ਤਿਆਰੀ ਕਰਲੋ ਫਿਰ ਬੱਚੇ ਆ ਜਾਣਗੇ ਹੂੰ-ਹੂੰ। ਚਲੋ ਬਣਾ ਲੋ ਸਤਿ ਸ਼੍ਰੀ ਅਕਾਲ।
ਠੀਕ ਹੈ ਸਤਿ ਸ਼੍ਰੀ ਅਕਾਲ ਜੀ।